ਹੋਰ ਕੀ ਹਾਲ ਚ
ਹੋਰ। ਬਸ ਵਦੀਆ, ਤੁਸੀਂ ਠੀਕ ਹੋ? ਅੱਜ ਕਿਵੇਂ ਫੋਨ ਕਰਤਾ ਇੰਨੇ ਦਿਨਾਂ ਬਾਅਦ।
ਬਸ ਮੈਂ ਠੀਕ ਹਾਂ, ਵਦੀਆ। ਬਸ ਮੈਂ ਯਾਦ ਕਰ ਈ ਰਹੀ ਸੀ ਤਵਾਨੂੰ, ਕਾਫ਼ੀ ਦਿਨਾਂ ਤੋਂ। ਤੇ ਬਸ ਓ ਟਾਈਮ ਈ ਨਹੀਂ ਮਿਲਦਾ ਸੀਗਾ। ਹੋਰ?
ਟਾਈਮ ਨੀ ਮਿਲਯਾ। ਕਜ਼ਨ ਦਾ ਵਿਆਹ ਸੀ ਪਿਛਲੇ ਵੀਕ। ਵੀ
ਹਾਂਜੀ, ਹਾਂ। ਨਈ-ਨਈ, ਮੈਂ, ਮੈਂ ਫੋਨ ਤੇ ਤੁਹਾਨੂੰ ਤਾਂਹੀ ਕੀਤਾ ਤਾਂ ਸੀਗਾ, ਤੁਹਾਡੀ ਫੋਟੋਆਂ ਦੇਖੀਆਂ ਸੀ, ਹਾਂ, ਬੜੇ ਸੋਹਣੇ ਲੱਗਦੇ ਪਏ ਸੀਗੇ। ਤੁਵਾਡਾ ਸੂਟ ਵੀ ਮੈਂ ਵੇਖਿਆ ਮੈਨੂੰ ਬੜਾ ਹੀ ਪਸੰਦ ਆਇਆ। ਸਗੋਂ ਤੁਵਾਡੇ ਭਾਜੀ ਨੇ ਦੇਖਿਆ ਸੀਗੇ ਮੈਨੂੰ ਕੈਂਦੇ ਸੀ ਕੈਂਦੇ ਐਹ ਸੂਟ ਦੇਖ ਕਿੰਨਾ ਸੋਹਣਾ। ਪਾਇਆ ਤੇ ਦੀਦੀ ਨੇ ਤੇ ਤੂੰ ਵੀ
ਹਾਂ, ਅੱਛਾ-ਅੱਛਾ, ਅੱਛਾ ਏਹ ਤਾਂ ਮੈਂ ਤਾਂ ਓਨਲਾਈਨ ਕਰਨੀ ਆ ਸ਼ੋਪ ਤੇ ਓਨਲਾਈਨ ਇੰਨੇ ਵਧੀਆ-ਵਧੀਆ ਮਿਲਦੇ ਨੇ। ਹਾਂਜੀ, ਹੂੰ
ਨ ਮੈਂ ਤਾਂ ਤੁਵਾਨ ਪਤਾ ਓਫਲਾਈਨ ਵੈਸੇ ਲੈਂਨੀ ਆ ਤੇ ਓਨਲਾਈਨ ਵੈਸੇ ਕੱਪੜਾ ਵਗੈਰਾ
ਹਾਂ-ਹਾਂ, ਬੋਹਤਾ ਲਿਹਾਜ਼ ਹਾਂ, ਪੈਲੇ ਮੈਂ ਵੀ ਬੜਾ ਡਰਦੀ ਸੀ ਬਈ ਔਨਲਾਈਨ ਲੈ ਰਹੀ ਹਾਂ ਪਤਾ ਨੀ ਫੈਬਰਿਕ ਕਿਵੇਂ ਆਏਗਾ, ਕੋਈ ਫਰੋਡ ਤਾਂ ਨਹੀਂ ਹੋ ਜਾਏਗਾ ਬਟ ਐਸਾ ਕੁਛ ਨੀ ਹੈਗਾ, ਬੋਤ ਵਧੀਆ ਆਂਦਾ ਵੇ, ਮਤਲਬ ਥੱਲੇ ਨਾ ਰਿਵਿਊ ਦਿੱਤੇ ਹੁੰਦੇ ਨੇ। ਓ ਰਿਵਿਊ ਵਿਊ ਵੇਖੋ ਨਾ ਤੇ ਮੇਰਾ ਤਾਂ ਫੈਬਰਿਕ ਬੋਤ ਵਧੀਆ ਆਇਆ ਸੀ
ਨਇ, ਤਵਾਡਾ ਤਾਂ ਵੈਸੇ ਓ ਸੂਟ ਬੋਤ ਪਿਆਰਾ ਲੱਗ ਰਿਹਾ ਸੀ। ਮਤਲਬ ਮੈਨੂੰ ਸਾਰਿਆਂ ਚੋਂ ਤਵਾਡਾ ਸੂਟ ਜਿਆਦਾ ਪਸੰਦ ਆਇਆ ਤੇ ਮੈਂ ਕਿਹਾ ਚਲ ਮੈਂ ਪੁੱ- ਛਾਂਗੀ ਵੀ ਕਿੱਧਰੋਂ ਲਿਆ ਤੁਸੀਂ ਤੇ ਤਾਂ ਮੈਂ ਤੁਹਾਨੂੰ- ਕਾਲ ਅੱਛਾ ਔਨਲਾਈਨ ਲਿਆ ਚਲੋ
ਲਾ ਹਾਂ ਫਲਾਈਨ ਲਈਏ ਵੇਖੋ ਟਾਈਮ ਵੀ ਵੇਸਟ ਹੁੰਦਾ ਨਾਲੇ ਏਨਾ ਸਾਰਾ- ਘਰ ਵੇਆ ਸੀ ਤੁਆਨੂੰ ਪਤਾ ਈ ਆ ਏਨੀ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਫੇਰ ਟਾਈਮ ਈ ਨੀ ਲੱਗਦਾ ਬਜ਼ਾਰ ਜਾਣ ਦਾ ਫੇਰ ਅਸ ਔਨਲਾਈਨ ਈ ਸ਼ੋਪਿੰਗ ਕਰਲੀ ਹਾਂ-ਹਾਂ ਏਕ ਦੁਕਾਨ ਤੇ ਹਾਂ-ਹਾਂ ਏਕ ਦੁਕਾਨ ਤੇ ਅਧਾ ਘੰ ਟਾ ਵੇਸਟ ਹੋ ਜਾਂਦਾ ਸਾਡਾ ਫੇਰ ਮੈਂ ਐਂਵੇ ਓਨਲਾਈਨ ਸ਼ੋਪਿੰਗ ਕਰ ਲੈਂਨੀ ਆਂ।
ਹਾਂ ਨਈ ਚਲੋ ਵਧੀਆ ਮੈਨੂੰ ਵੀ ਦੱਸਣਾ ਤੁਸੀਂ ਫੇਰ ਕੇੜੀ ਸਾਈਡ ਤੋਂ ਮੰਗਵਾਦੇ ਓ ਮੈਂ ਵੀ ਮੈਂ ਸ਼ੋਪਿੰਗ ਕਰਨੀ ਸਾਡੇ ਵੀ ਫੰਕਸ਼ਨ ਹੈਗਾ ਸੀਗਾ, ਤੇ ਮੈਂ ਕੇੲ ਚਲੋ
ਸ਼ੇਅਰ ਕਰ ਦਾਂਗੀ ਤੁਸੀਂ ਵੀ ਔਨਲਾਈਨ ਸ਼ੋਪਿੰਗ ਕਰਨਾ ਬੋਤ ਈ ਵਧੀਆ ਆਦੇ ਨੇ ਕਪ ਕੱਪੜੇ ਬੋਤ ਹੀ ਜਾਦਾ ਬੈਨੀਫਿਟ ਹੁੰਦਾ ਏਦਾਂ ਤਾਂ, ਹਾਂ।
ਕੋਈ ਓ ਤਾਂ ਨੀ ਨਾ ਵੀ ਕਈ ਵਾਰ ਹੁੰਦਾ ਦੇਖੋ ਅਸੀਂ ਅ ਕੁਆਲਿਟੀ ਦਖਾਦੇ ਕੁਛ ਘਰ
ਹਾਂ-ਹਾਂ ਪੈਲੇ ਮੈਨੂੰ ਵੀ ਆਈਓ ਲੱਗਦਾ ਸੀ ਐਕਚੁਲੀ ਜੀਦਾ ਵੇਆ ਸੀ ਨਾ ਮੇਰੀ ਕਜ਼ਨ ਦਾ ਓ ਨਾ ਔਨਲਾਈਨ ਸ਼ੋਪਿੰਗ ਕਰ ਦੀ ਓ ਕੈਦੀ ਦੀਦੀ ਤੁਸੀਂ ਮੰਗਓ ਅਗਰ ਵਧੀਆ ਨਾ ਆਏ ਤੇ ਮੈਂ ਲੇਲਾਂਗੀ ਬਲਕੀ ਫੈਬਰਿਕ ਤੋਂ ਬੋਤ ਈ ਵਧੀਆ ਆਏਆ ਫੇਰ ਮੈ ਰਖ ਈ ਲੇਆ ਹੁਣ ਤਾਂ ਮੈਂ ਔਨਲਾਈਨ ਹੀ ਸ਼ੋਪਿੰਗ ਕਰਨੀ ਆ ਸਾਰ
ਹਾਂ ਨਈ ਬੋਤ ਵਧੀਆ ਲੱਗਾ ਸੀਗਾ ਮੈਂ ਵੀ ਚਲੋ ਮੈਨੂੰ ਦੱਸਣਾ ਸੀ ਤੇ ਏਨਾਂ ਕੋਲ ਜਿੱਦਾਂ ਵੈਸਟਨ ਵਗੈਰਾ ਵੀ ਡਰੈਸਿਸ ਮਿਲ
ਹਾਂ-ਹਾਂ ਸਭ ਕੁਛ ਜੇਵੇਂ ਜੀ ਮਰਜ਼ੀ ਤੁਸੀਂ ਤੁਸੀਂ ਜੀਨਸ ਵੇਖ ਲੋ ਟੋਪ ਸ਼ੋਟ ਕੁੜਤੀ ਚਲੀਆਂ ਹੋਈਆਂ ਨੇ ਤੁਸੀਂ ਵੇਖਿਆ ਈ ਹੋਣਾ ਕੁੜੀਆਂ ਪਾਉਦੀਆਂ ਨੇ ਜੇਵੇਂ
ਚੱਲੀਆਂ ਦੀਆਂ ਓ ਵੀ ਮਿਲ ਜਾਣਗੀਆਂ?
ਵੀ ਮਿਲ ਜਾਣਗੇ ਸ਼ੂਜ ਮੇਲ ਜਾਣਗੇ ਤੁਆਨੂੰ ਗਰੋਸਰੀ ਦਾ ਸਾ ਮਾਲ ਏਨਾ ਡਿਸਕਾਊਂਟ ਤੇ ਮੇਲਦਾ ਨਾ ਏਨਾ ਜਾਦਾ ਡਿਸਕਾਊਂਟ ਮਿਲਦਾ ਐ ਮੈਂ ਤਾਂ ਚਾਵਲ ਚੀਨੀ ਸਭ ਕੁਛ ਓਦਰੋਂ ਈ ਲੈਂਨੀ ਆਂ ਓਨਲਾਈਨ ਈ।
ਛਾ ਚਲੋ ਵਧੀਆ ਓ ਤਾਂ ਠੀਕ ਆ ਅੱਜ-ਕੱਲ ਵੈਸੇ ਬਲਕਟ ਦੇ ਤਾਂ ਵੈਸੇ ਅਸੀਂ ਵੀ ਹਰ ਚੀਜ਼ ਘਰ ਮੰਗਾਈ ਦੀ ਆ ਬਲੀ ਓਦਾ ਤਾਂ ਦੇਖੋ ਹਾ ਕੋਈ ਚੀਜ਼, ਜਾਣ ਦੀ ਲੋੜ ਈ ਨੀ ਪੈਂਦੀ ਘਰ ਬੱਚੇ ਅਫਨਾ ਏ ਧਾਡਾ ਨੁਕਸਾਨ ਆ ਬੱਚੇ ਬੜਾ ਫੈਦਾ ਚੁੱਕਦੇ ਨੇ। ਫੋਨ ਹੱਥ ਚ ਫੜਦੇ ਨੇ ਚਲੋ ਬਈ ਔਡਰ ਕੀਤਾ ਔਡਰ ਘਰ ਆ ਜਾਂਦਾ ਤੇ ਅਸ ਕੈਨੇ ਅਸੀਂ ਤਾਂ ਮੰਗਵਾਏਆ ਨੀ ਸੀ ਤੇ ਵੇਖੋ ਤਾਂ ਬੱਚੀਆਂ ਨੇ ਬਸ ਜਦੋਂ ਦੀਲ ਕਰੇ ਚੀਪਸ ਦੇ ਪੈਕੇਟ ਮੰਗਵਾਦੇ ਰੈਣਗੇ ਕੋਡੀਸ ਮੰਗਵਾਂਦੇ ਰੋਣਗੇ ਸਗੋਂ ਮੈਂ ਮਨਾ ਕਰਦੀ ਆਂ ਕੀ
ਜਾਵੇ ਚਾਰਜਿਸ ਥੋੜੇ ਜਾਦਾ ਲੱਗਦੇ ਨੇ ਬਲੀਕੀਟ ਤੇ ਕਿਉਂਕੇ ਦਸ ਮਿੰਟ ਚ ਕਰਦਾ ਨਾ
ਹਾਂ ਨਈ ਓ ਚਲੋ ਐ ਵੇਖੋ ਏਵੀ ਤਾਂ ਫ਼ਾਇਦਾ ਐ ਨਾ, ਜੇੜਾ ਅਸੀਂ ਜਾਵਾਂਗੇ ਸਾਡਾ ਟਾਈਮ ਨੀ ਮੰਨ ਲਓ ਕੋਈ ਗੈਸਟ ਆ ਜਾਂਦਾ ਸਾਡੇ ਘਰ ਤੇ ਹੁਣ ਘਰ ਕੋਈ ਹੋਏ ਵੀ ਨਾ ਸਾਨੂੰ ਚੀਜ਼ ਵੀ ਅਰਜੰਟ ਚਾਈਦੀ ਐ, ਫੇਰ ਸਾਨੂੰ ਚਲੋ, ਥੋੜੇ ਜੇਹ ਪੈਸੇ ਵੱਧ ਦੇ ਗਏ ਘਰ ਬੈਠੇ ਚੀਜ਼ ਟਾਈਮ ਸੀਰ ਮਿਲ ਜੇ ਹੋਰ ਕੀ ਚਾਈਦਾ ਫੈਦਾ ਈ ਐ ਹਨਾ, ਸਾਡਾ ਫੈਦਾ ਹੀ ਕਰਦੇ ਨੇ ਵੀ, ਚਲੋ ਵਧੀਆ ਹੋ ਗੇਆ ਵੈਸ ਗੇਆ ਔਨਲਾਈਨ ਸ਼ੁਰੂ ਕਰ ਲੈਣਾ ਬੋਤ
ਹਾਂ ਮੈਨੂੰ ਅਕਚਲੀ ਸਾਰੇਆਂ ਨੇ ਹਾਂ ਸਾਰਿਆਂ ਨੇ ਈ ਪੁੱਛਿਆ ਤੁਹਾਡਾ ਸੂਟ ਬੋਤ ਵਧੀਆ ਐ, ਇੱਕ ਮੈਂ ਜਾਗੋ ਤੇ ਜਿਹੜਾ ਸ਼ਰਾਰੇ ਨਾਲ ਪਾਇਆ ਸੀ ਉਹ ਵੀ ਕਹਿੰਦੇ
ਹਾਂ ਨੀ ਉਹ ਵੀ ਬੜਾ ਸ -ਨੀ ਉਹ ਵੀ ਮੈਂ ਸਮਜੈਸਟੀ- ਜਿਵੇ ਮੈਨੂੰ ਲੱਗਾ ਸਟਿਚ ਕਰਾਇਆ ਵੇ ਤੁਸੀਂ ਉਹ ਮੈਨੂੰ ਲੱਗਦਾ ਪੇ ਸੀ ਮੈਂ ਕਿਹਾ ਸੈਦ ਤੁਸੀਂ
ਨਈ ਓਨਲਾਈਨ ਹੀ ਮੰਗਵਾਇਆ ਸੀ ਮੈਂ ਫਿਰ ਕੁਛ ਹਾਂ, ਤੁਸੀਂ ਵੀ ਤਾਂ ਤੁਸੀਂ ਕਹਿ ਰਹੇ ਸੀ ਨਾ ਤੁਹਾਡੀ ਸਿਸਟਰ ਨੇ ਇਨਲੋ ਨੇ- ਉਹਦਾ ਸਟਿਚਿੰਗ ਦਾ ਕੰਮ ਸਟਾਰਟ ਕੀਤਾ ਬੂ
ਹਾਂ ਨੀ ਉਹ ਕਰਦੇ ਉਹਨਾਂ ਦਾ ਤਾਂ ਹੈਗਾ ਬੁਟ ਟੀਕ ਉਹ ਤਾਂ ਮੈਂ ਤਾਂ ਉਹਨਾਂ ਕੋਲ ਈ ਸਟਿਚ ਕਰਾ ਨੀ ਆ, ਤੇ ਬਸ ਫੇਰ ਦੇਖੋ ਤੁਹਾਨੂੰ ਪਤਾ- ਤਾਂ ਲੇਡੀਜ਼ ਦਾ ਜਿਹੜਾ ਕੋਈ ਕਿਸੇ ਦਾ ਦੇਖ ਲਈਏ- ਤੇ ਸਾਡਾ-ਸਾਡੇ ਕੋਲ ਭਾਵੇਂ ਆਪਣੇ ਕੋਲ ਵਧੀਆ ਅਨ ਸਾਡਾ ਧਿਆਨ ਤਾਂ ਵੀ ਹੁੰਦਾ ਕੀ ਵੀ ਉਹ ਏਦਾਂ ਦਾ ਸੀ ਅਸੀਂ ਉਹ ਬਣਵਾਣਾ ਐ। ਤੋ ਇਹੀ ਚੀਜ਼ ਏ ਬਸ। ਮੈਂ ਤਾਂ ਆਪ ਬਣਵਾ ਉਹਨਾਂ ਕੋਲ ਹੀ ਕਰਵਾਨੀਆ ਵੈਸੇ ਤਾਂ- ਹਾਂ ਨੀ ਮੈਂ ਔਫਲਾਈਨ ਹੀ ਵੈਸੇ ਜ਼ਿਆਦਾਤਰ ਕਰਦੀ ਹਾਂ ਮਤਲਬ ਔਨਲਾਈਨ ਪਤਾ ਕੀ ਗੱਲ ਏ- ਮੈਂ ਤਾਂ, ਮੰਗਵਾਇਆ ਇੱਕ -ਅੱਧੀ ਵਾਰੀ ਮੈਂ ਪਹਿਲੇ ਕੀਤਾ ਟਰਾਈ ਮਤਲਬ ਜਿਆਦਾ ਨੀ- ਇੱਕ ਬੜਾ ਅੱਛਾ ਫੇਮਸ ਇੰਸਟਾ ਤੇ ਪੇਜ ਸੀ ਮੈਂ ਉਹਨਾਂ ਤੋਂ ਇੱਕ ਵਾਰੀ ਮੰਗਵਾਇਆ- ਚਲੋ ਮੈਂ ਪੇਮੈਂਟ ਵੀ ਕਰ ਦਿੱਤੀ। ਤੇ ਪੇਮੈਂਟ ਹੋ ਗਈ ਪਰ ਉਹ ਨੇ ਨਾ ਬੜਾ ਤੰਗ ਬਹੁਤ ਕੀਤਾ ਮੈਨੂੰ ਮਤਲਬ ਪੂਰਾ ਵਨ ਮੰਥ ਚ ਮੇਰਾ- ਖ਼ਰਾਬ, ਕਦੀ ਕਹਿੰਦੇ ਸੀ ਭੇਸਤੈ ਮੈਨੂੰ ਡਾਊਟ ਕਿ ਮੈਂ ਪੇਮੈਂਟ ਵੀ ਪਹਿਲੇ ਕਰ ਬੈਠੀ ਆਂ ਕਿਉਂਕਿ ਨਿਊ ਪੇਜ ਸੀ ਮੈਨੂੰ ਪਤਾ ਵੀ ਨੀ ਸੀਗਾ, ਤੇ ਬਸ ਉਦੋਂ ਤੋਂ ਨਾ ਮੈਨੂੰ ਫਿਰ ਜਦੋਂ- ਪਾਰਸਲ ਆਇਆ ਮੇਰਾ ਮਤਲਬ ਬੜੇ ਮੈਸੇਜ ਕਰ-ਕਰਕੇ- ਬਹੁਤ ਲੇਟ ਉਹ ਨੇ ਪਾਰਸਲ ਭੇਜਿਆ ਫੇਰ ਮੈਨੂੰ ਨਾ, ਮਤਲਬ ਮਜ਼ਾ ਵੀ ਨੀ ਆਇਆ, ਚਲੋ ਕੋਈ ਨੀ, ਚੀਜ਼ ਵੀ ਮਤਲਬ ਜਿਸ ਹਿਸਾਬ ਨਾਲ ਉਹਨਾਂ ਨੇ ਮੇਰੇ ਕੋਲ ਪੇਮੈਂਟ- ਲਈ ਨਾ ਤੁਸੀਂ ਮੰਨੋ ਗੇ, ਇੱਕ ਟੋਪ ਸੀਗਾ ਸਿੰਪਲ ਦਾ ਟੋਪ ਸੀਗਾ ਤੇ ਟੂ ਥਾਜੂਟ ਦਾ- ਤੇ ਮਤਲਬ ਬ੍ਰੈਂਡੀਡ ਦੇਖਿਆ ਮਤਲਬ ਬ੍ਰੈਂਡ ਦਾ ਸੀਗਾ ਮੈਂ ਕਿਆ ਚਲੋ- ਹੋਏਗਾ ਇਹਨ ਦਾ ਬ੍ਰੈਂਡ ਲਿਖਿਆ ਨੇਮ, ਪਰ ਜਦੋਂ ਮੇਰੇ ਕੋਲ ਆਇਆ ਨਾ ਕੋਈ ਬ੍ਰੈਂਡ ਨੀ ਲੱਗਾ ਦੱਸ ਸੀਦਾ- ਲੋਕਲ ਸੀਗਾ।
ਅੱਛਾ ਬਸ ਐਹ ਦੀ ਹਾਂ- ਐਹ ਦੀ ਗੁੱਡ ਹਾਂ ਐਦੀ- ਗੁੱਡ ਇਫੈਕਟ ਵੀ ਹੈਗੇ ਨੇ ਬੈਡ ਇਫੈਕਟ ਵੀ ਹੈਗੇ ਨੇ ਹੁਣ ਬਸ ਮੈਂ ਤਾਂ ਐਪ ਤੋਂ ਹੀ ਮੰਗਾ ਨੀਆ ਐਪ-
ਹਾਂ ਨੀ ਮੈਂ ਤੁਹਾਨੂੰ ਉਹੀ ਕਹਿਣਾ ਦੇਖੋ- ਕਿਸੇ ਨੂੰ, ਪਤਾ ਹੋਏ ਹੁਣ ਉਹ ਸਾਨੂੰ ਮੈਂ ਵੀ ਫਸਟ ਟਾਈਮ- ਟ੍ਰਈ ਕੀਤਾ ਸੀ, ਕਈ ਵਾਰੀ ਦੇਖੋ ਬੈਡ ਐਕਸਪੀਰੀਸ ਹੋ ਜਾ ਨਾ ਫਿਰ ਮਨ ਨਹੀਂ ਮੰਨਦਾ। ਤੇ ਪਰ ਹੁਣ ਤੁਸੀਂ ਕਹਿ ਰਹੇ ਹੋ ਅਗਰ ਤੁਸੀਂ ਉਹਨਾਂ ਕੋਲ- ਲਿਆ ਹੈ, ਕਿਉਂਕਿ ਫੇਰ ਬੰਦੇ ਨੂੰ ਟਸਟ ਹੋ ਜਾਂਦਾ ਨਾ। ਫੇਰ ਸ਼ੋਪਿੰਗ ਕਿਤੋਂ ਕਰੀਏ ਫੇਰ ਅਸੀਂ ਅੱ -ਅੱਗੇ ਵੀ ਕਿਸੇ ਨੂੰ ਦੱਸ ਸਕਦੇ ਹਾਂ ਕਿ ਇਹ ਜਗ੍ਹਾ ਤੋਂ- ਤੁਸੀਂ ਮੰਗਵਾਓ ਤੁਹਾਨੂੰ ਫਾਇਦਾ ਹੋਏਗਾ, ਤੇ ਕੋਈ ਨੀ ਮੈਨੂੰ ਤੁਸੀਂ ਸ਼ੇਅਰ ਕਰਨਾ ਲਿੰਕ ਵਗੈਰਾ- ਤੇ ਮੈਂ ਫੇਰ ਮੈਂ ਸ਼ੋਪਿੰਗ ਤਾਂ ਕਰਨੀ ਐ, ਦੇਖੋ-
ਕੱਲ ਸੇ਼ਅਰ ਕਰਾਂਗੀ। ਤੁਸੀਂ ਵੀ ਤਾਂ ਓਫਲਾਈਨ ਸ਼ੋਪਿੰਗ ਕਰਦੇ ਓ ਜਿਵੇਂ ਤੁਸੀਂ ਸਿਸਟਰ ਇਣ ਲੋ ਤੋਂ ਸਟਿਚਿੰਗ ਕਰਵਾਉਂਦੇ ਓ ਤੇ ਤੁਸੀਂ ਕਿੱਥੋਂ ਲੈਂਦੇ ਹੋ ਸੂਟ ਅਨਸਟਿਚ
ਨੀ ਸਾਡੇ, ਤਾਨੂੰ ਪਤਾ ਅਸੀਂ ਪੰਜਾਬ ਵਿੱਚ ਹੁੰਦੀ ਹਾਂ ਮੈਂ ਇਸ ਸਾਲ ਦੇ ਵੈਸੇ ਹੁੰਦੇ ਤਾਂ ਸਾਡੇ ਤੇ ਬਹੁਤ ਵਧੀਆ ਗੱਲ ਐ ਲੋਕੀ ਸਾਡੇ ਪੰਜਾਬ ਤੋਂ ਤਾਂ ਸ਼ੋਪ ਕਰਵਾਦੇ ਨੇ ਜ਼ਿਆਦਾ ਸ਼ੋਪਿੰਗ ਕਦੀ ਕੁਛ ਕਦੇ ਕੁਛ ਸਾਰਾ ਟਰੈਂਡ ਪਹਿਲੇ ਇੱਧਰ ਹੀ ਆਦਾ ਬਟ ਫੇਰ ਵੀ ਹੁੰਦਾ ਸਾਨੂੰ ਸਾਨੂੰ ਜੇ ਸਾਨੂੰ ਹੁੰਦਾ ਕਿ ਅਸੀਂ ਦੂਜਿਆਂ ਨੂੰ ਵੇਖਦੇ ਆ ਕਿ ਉਹਨਾਂ ਦਾ ਟਰੈਂਡ ਦੇਖੀਏ।
ਕਿਸੇ ਦਿਨ ਮੈਂ ਹੋਏ ਨਾ ਮੇ ਮੈਂ ਵੀ ਕਰਨੀ ਐ ਵੈਸੇ ਔਫਲਾਈਨ ਸ਼ੋਪਿੰਗ ਸੋਪਿੰਗ ਕਰਨੀ ਮੈਂ ਤੁਹਾਨੂੰ, ਕੋਲ ਕਰਾਂਗੀ ਮੈਂ ਤੁਸੀਂ ਤੁਹਾਡੇ ਨਾਲ ਚੱਲਾਂਗੀ ਤੁਸੀਂ ਮੈਨੂੰ ਲੈ
ਤੁਸੀਂ ਆਣਾ ਨਾ ਤੁਸੀਂ ਦੇਖੋ ਆਏ ਨੀ ਬੜਾ ਟੈਮ ਹੋ ਗਿਆ ਹੁਣ ਤੁਸੀਂ ਥੋੜੇ ਦਿਨ ਲਈ ਲਗਾਓ ਨਾ ਚੱਕਰ, ਥੋੜਾ ਦੋ ਚਾਰ ਦਿਨ ਲਗਾ ਕੇ ਜਾਨਾ, ਤੁਹਾਨੂੰ ਮੈਂ ਸ਼ੋਪਿੰਗ ਕਰਾਵਾਂਗੀ। ਤੇ
ਹਾਂ-ਹਾਂ ਆਵਾ ਮੈਂ ਸੋਚ ਰਹੀ ਸੀ ਬੱਚਿਆਂ ਦੀ ਛੁੱਟੀਆਂ ਨੇ ਹਾਂ-ਹਾਂ ਕਹਿੰਦੇ ਨੇ ਬੱਚੇ ਕਹਿੰਦੇ ਨੇ ਨਾ ਵੀ ਛੁੱ ਨੇ ਕਹੀ ਪੇ ਚਲੋ ਤੇ ਅਸੀਂ ਆਵਾਂਗੇ ਮੈਂ ਸੋਚ ਰਹੀ ਸੀ ਕਿੱਥੇ ਦਾ ਪਲੈਨ ਬਣਾਈਏ
ਹਾਂ ਨਈ-ਨਈ ਤੁਸੀਂ ਆਓ ਤੁਹਾਨੂੰ ਅਸੀਂ ਸਾਡੇ ਤਾਂ ਨੇੜੇ ਬੋਤ ਹੈਗੀਆਂ ਜਗ੍ਹਾ ਲਿਜਾਣ ਵਾਲੀਆਂ ਤੁਸੀਂ ਆਓ ਇੱਥੇ, ਤੁਹਾਨੂੰ ਘੁਮਾ ਕੇ ਲਿਆਵਾਂਗੇ ਬੱਚਿਆਂ ਨੂੰ ਵੀ ਸ਼ੋਪਿੰਗ ਵੀ ਕਰਨਾ ਇੱਥੇ ਤੁਸੀਂ ਸਾਡੇ, ਹੋਰ ਇੱਥੇ ਹਰ ਇੱਕ ਚੀਜ਼ ਤੁਹਾਨੂੰ ਤੁਸੀਂ ਖੁਸ਼ ਹੋ ਜਾਣਾ ਆ ਕੇ ਇੱਥੇ ਦਾ ਮਤਲਬ, ਬੋਤ ਇਨਵਾਇਰਮੈਂਟ ਬਹੁਤ ਅੱਛਾ ਹੈਗਾ ਕਿਉਂਕਿ ਦੇ ਦੇਖੋ ਸਾਡਾ ਇੰਡਸਟਰੀਅਲ ਏਰੀਆ ਹੈਗਾ ਜ਼ਿਆਦਾ, ਤੇ ਸਾਡੇ ਇਥੇ ਤਾਜ਼ੀ ਹਵਾ ਪਹਾੜੀ ਇਲਾਕੇ ਹੈਗੇ ਨੇ ਮਜ਼ਾ ਆ ਜਾਂਦਾ ਤੁਸੀਂ ਆਓਗੇ ਸਗੋਂ ਬੜਾ ਇੰਜੋਏ ਕਰੋਗੇ ਬੱਚੇ ਬੜੇ ਖੁਸ਼ ਹੋਣਗੇ, ਬੱਚਿਆਂ ਨੇ ਬਹੁਤ ਨਾਲ ਦਿਲ ਲੱਗ ਜਾਣਾ ਵੇ, ਹਾਂ ਕੋਈ ਨੀ ਬਸ ਠੀਕ ਐ ਵਧੀਆ
ਹਾਂ ਤੁਸੀਂ ਕੀ ਬਣਾਇਆ ਅੱਜ? ਅੱਛਾ-ਅੱਛਾ-ਅੱਛਾ ਸਾਡੇ ਘਰ ਤਾਂ ਕੋਈ ਵੀ ਨੀ ਖਾਂਦਾ ਘਰ ਵੀ ਕੋਈ ਨੀ ਖਾਂਦਾ
ਵੈਸੇ ਤਾਂ ਹੁਣ ਦੇਖੋ ਕਿੰਨਾ ਟਾਈਮ ਹੋ ਗਿਆ ਨਾ ਘੀਆ ਬਣਾ-ਬਣਾ ਕੇ ਤੇ ਮਤਲਬ ਹੁਣ ਮੈਂ ਵੀ ਅੱਕ ਗਈ ਆ, ਮਤਲਬ ਸਮਝ ਦਿਲ ਨ ਨੀ ਕਰਦਾ ਆਏ ਪੈ ਤਾਂ ਮੈਨੂੰ ਵੀ ਵਧੀਆ ਲੱਗਦਾ ਪਰ ਹੁਣ ਜਿੱਦਾਂ ਨਾ ਬਾਰ-ਬਾਰ ਖਾ ਖਾ ਕੇ, ਮਨ ਨੀ ਕਰਦਾ ਤੇ ਹੁਣ ਤਾਂ ਵੇਸੇ ਉਹ ਬਚਿਆਂ ਨੂੰ ਦੱਸਿਆ ਅੱਜ ਮੌਸਮ ਅੱਛਾ ਬਣਿਆ ਦਾ ਬਾਰਿਸ਼ ਹੋ ਰਹੀ ਸੀਗੀ
ਅੱਛਾ ਤੇ ਤੁਸੀਂ ਕਿਵੇਂ ਬਣਾਦੇ ਹੋ ਘੀਆ ਕਿਵੇਂ ਬਣਾਦੇ ਔ ਤੁਸੀਂ ਸਭ ਕੁਛ
ਸਿੰਪਲ, ਨਈ ਨਈ ਨਈ ਮੈਂ ਨੀ ਐਵੇਂ ਬਣਾਦੀ ਮੇਰੇ ਮਦਰ ਇਨ ਲੋ ਏਦਾਂ ਬਣਾਦੇ ਨੇ ‌‌ ‍‌‍‌ ਬਟ ਮੈਂ ਸਿੰਪਲ, ਪਿਆਜ ਤੇ ਟਮਾਟਰ ਪਾ ਤੜਕਾ ਲਗਾ ਕੇ ਨਾ ਜਿੱਦਾਂ ਤੇਲ ਜਾਂ ਘਿਓ ਚ ਬਣਾ ਲੈਂਨੇ ਆ ਥੋੜਾ ਜਿਹਾ ਘਿਓ ਪਾਇਆ, ਸਿੰਪਲ ਇੱਕ ਛੋਟਾ ਜਿਹਾ ਪਿਆਜ ਲਿਆ ਦੋ ਕੁ ਟਮਾਟਰ ਪਾਏ ਤੇ ਭੁੰਨ ਕੇ ਦੇ ਵਿੱਚ ਬਸ ਮੈਂ ਦੋ ਚਮਚ ਨਾ ਮਲਾਈ ਐਡ ਕਰ ਲੈਂਣੀ ਆ ਬਸ ਉਹਦੇ ਨਾਲ ਨਾ
ਅੱਛਾ-ਅੱਛਾ ਚਲੋ ਹਾਂ ਚੱਲ ਸਈ ਐ ਮੈਂ ਵੀ ਟਰਾਈ ਕਰਾਂਗੀ ਮੈਂ ਵੀ ਟਰਾਈ ਕਰਾਂਗੀ, ਅੱਛਾ ਅਸੀਂ ਤਾਂ ਉਵੇ ਬਣਾਨੇ ਆ ਜਿਵੇਂ, ਉਹਨੂੰ ਕੱਟ ਕਰਕੇ ਨਾ ਉਹਦੇ ਵਿੱਚ ਸਭ ਕੁਛ ਪਾ ਦਿੰਨੇ ਆ ਤੇਲ ਵੀ ਮਸਾਲੇ ਵੀ ਪਿਆਜ ਟਮਾਟਰ ਫੇਰ ਉਹਨੂੰ ਸੀਟੀ ਦਵਾ ਦਿੰਨੇ ਆ ਇੱਕ
ਸਾਡੇ ਮਦਰ ਇਣਲੋ ਇਵੇਂ ਬਣਾਦੇ ਨੇ ਬਟ ਮੈਨੂੰ ਨੀ ਪਸੰਦ ਆਦਾ ਮੈਂ ਤਾਂ ਏਦਾਂ ਹੀ ਹੈ ਤਾਂ ਐਵੀ ਪ੍ਰੋਸੀਜਰ ਪਾ ਲਈਏ ਬਟ ਇਹ ਵੀ ਥੋੜਾ ਵਿੱਚ ਜਦੋਂ ਅਸੀਂ ਭੁੰਨ ਕੇ ਮਲਾਈ ਪਾ ਦਿੰਨੇ ਆ ਨਾ ਫੇਰ ਜਦੋਂ ਘੀਆ ਬਣ ਜਾਂਦਾ ਨਾ ਬਹੁਤ ਟੇਸਟੀ ਬੜਾ ਈ ਟੇਸਟੀ ਬਣਦਾ ਮੈਂ ਤਾਂ ਤੋਰੀਆਂ ਵੀ ਐਵੇਂ ਬਣਾਨੀ ਆ ਰਾਮ ਤੋਰੀ ਅਸੀਂ ਉਹ ਵੀ ਏਦਾਂ ਹੀ ਬਣਾਨੇ ਆ ਦੇਸੀ ਘਿਓ ਚ ਬਣਾਨੇ ਆ ਐ ਸਵਾਦ ਨਾਲ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਵੈਸੇ ਭਾਵੇਂ ਹੋਰ ਕੁਛ ਖਾਣ ਨਾ ਖਾਣ, ਬਟ ਇਹ ਖੁਸ਼ ਹੋ ਕੇ ਖਾਣ ਦੇ
ਹਾਂ ਰਾਏ
ਹਾਂ, ਨਈ ਰਾਇਤਾ ਵੀ ਹਾਂ, ਨਹੀਂ ਰਾਇਤਾ, ਗਰਮੀਆਂ ਚ ਦੇਖੋ ਤੁਹਾਨੂੰ ਰਾਇ ਤਾਂ ਵੀ ਜਰੂਰੀ ਐ, ਠੰਡਕ ਰਹਿੰਦੀ ਬੱਚੇ, ਹਾਂ ਕਦੀ ਘੀਏ ਦਾ ਪਾ ਲੈਂਨੇ ਆ, ਕਦੀ ਪਕੌੜੀਆਂ ਦਾ ਪਾ ਲਈ ਦਾ, ਕਦੀ ਆਲੂ ਉਬਾਲ ਕੇ ਵਿੱਚ ਪਾ ਲੈਨੇ ਆ, ਉਹਦਾ ਬਣਾ ਲਈਦਾ, ਕਦੇ-ਕਦੇ ਹਾਂ, ਤੁਸੀਂ ਨੀ ਪ, ਹਾਂ ਨਈ ਤੁਸੀਂ ਬਣਾ ਕੇ ਦੇਖਨਾ ਆ, ਹਾਂ ਨਈ, ਉਹ ਤੁਸੀਂ ਬਣਾਨਾ। ਚਲੋਂ ਮੈਂ ਫੇ ਤੁਹਾਨੂੰ ਕਰਾਂਗੀ ਫੋਨ, ਜਰਾ ਕੋਈ ਆ ਗਿਆ। ਹੈ, ਮੈਂ ਤੁਹਾਨੂੰ ਫੇਰ ਦੱਸਾਂਗੀ ਹੈਨਾ, ਫਿਰ ਮੈਂ ਤੁਹਾਨੂੰ ਕਾਲ ਕਰਕੇ ਦੱਸਾਂਗੀ, ਸਤਿ ਸ੍ਰੀ ਅਕਾਲ ਜੀ।
ਠੀਕ -ਠੀਕ, ਠੀਕ।